ਹੈਲੋ। ਹੈਲੋ।
ਹਾਂਜੀ-ਹਾਂਜੀ, ਸਸ੍ਰੀ ਅਕਾਲ ਜੀ।
ਸਸ੍ਰੀ ਅਕਾਲ ਜੀ।
ਔਰ ਕੀ ਹਾਲ ਏ?
ਵਧੀਆ-ਵਧੀਆ, ਤੁਸੀਂ ਸੁਣਾਓ।
ਹੋਰ ਆਹੋ, ਸਭ ਠੀਕ-ਠਾਕ ਘਰ ਪਰਿਵਾਰ?
ਹਾਂਜੀ-ਹਾਂਜੀ, ਸਭ ਠੀਕ ਤੁਸੀਂ ਸੁਣਾਓ।
ਹਾਂਜੀ-ਹਾਂਜੀ, ਠੀਕ- ਠਾਕ ਹੋਰ ਕੀ ਹੋ ਰੇਯਾ?
ਕੁਛ ਨੀਂ ਜੀ।
ਅੱਜ ਇਨੇ ਲੇਟ, ਕਿਸ ਤਰਾਂ? ਇਸ ਤਰਾਂ, ਮੈਂਹੈ ਲਾ ਯਾਦ ਕਰ ਲੈ ਇੰਨੀ ਲੇਟ।
ਬਸ, ਇਸ ਤਰ੍ਹਾਂ ਹੀ ਯਾਦ ਕਰ ਲੇਯਾ, ਗੱਲ ਕਰਨ ਆਸਤੇ।
ਅੱਸ਼ਾ-ਅੱਸ਼ਾ, ਹੋਰ ਕੀ ਖਾਧਾ ਲੰਚ ਓਦੇ ਚ ਡਿਨਰ ਏਚ?
ਅਸੀ ਅਸੀ ਖਾਧਾ ਰਾਜਮਾ ਤੇ ਚਾਮਪਾ।
ਅੱਸ਼ਾ-ਅੱਸ਼ਾ। ਅੱਜ ਤਾਂ ਤੁਸੀਂ ਕੋਈ ਪਾਲਟੀ ਵਗੈਰਾ ਸੀ ਯਾਂ?
ਹਾਂਜੀ ਰਿਸ਼ਤੇਦਾਰ ਆਏ ਹੋਏ ਸੀ ਘਰ,
ਅੱਛਾ -ਅੱਛਾ
ਹਾਂਜੀ -ਹਾਂਜੀ।
ਅੱਜ ਕੀ ਕੋਈ ਪ੍ਰੋਗਰਾਮ ਮਨਾਇਆ ਸੀ।
ਹਾਂਜੀ ਉ ਮਾਮੇ ਦੀ ਕੁੜੀ ਦਾ ਜਨਮ ਦਿਨ ਸੀ ਨਾ, ਤਾਂ।
ਅੱਛਾ -ਅੱਛਾ, ਅੱਛਾ ਇੱਧਰ ਹੀ ਤੁਹਾਡੇ ਆਲ ਇ ਐ। ਕਹਿੰਦੇ ਆਪ ਤੁਸੀਂ ਗਏ ਹੋਏ ਓ ਕਿੱਧਰੇ।
ਨਈ ਸਾਡੇ ਵੱਲ ਈ ਆਏ ਸੀ।
ਅੱਛਾ- ਅੱਛਾ, ਅੱਛਾ -ਅੱਛਾ ਚਲੋ, ਹੋਰ? ਛੁੱਟੀਆਂ ਚੱਲ ਰਹੀਆਂ ਨੇ। ਹ ਗਏ ਨਹੀਂ ਘੁ- ਘੁੰਮਨ ਵਗੈਰਾ-
ਬਸ ਹਾਂਜੀ ਕੈ ਸਕਦੇ ਓ,
ਹਾਂਜੀ- ਹਾਂਜੀ ਆ ਰਹੀ ਐ ਆਵਾਜ਼,
ਹੈਲੋ,
ਆਵਾਜ਼ ਨੀ ਆ ਰਹੀ।
ਹੂੰ ਨ ਆਈ ਐ ਹੂੰ ਨ ਆਈ ਐ ਵਾਜ
ਅੱਛਾ- ਅੱਛਾ, ਅੱਛਾ।
ਹੂੰ।
ਮੈਂ ਕਿਹਾ ਛੁੱਟੀਆਂ ਵਗੈਰਾ ਹੋ ਗਈਆਂ ਖਤਮ ਯਾ ਹਜੇ ਚਲਦੀਆਂ ਵੀ ਆ ਐ।
ਛੁੱਟੀਆਂ ਮੈਂ ਸਕੂਲ ਨੀ ਜਾਂਦਾ।
ਅੱਛਾ- ਅੱਛਾ।
ਹਾਂਜੀ।
ਅੱਛਾ- ਅੱਛਾ ਹੋਰ? ਅੱਛਾ- ਅੱਛਾ ਹੋਰ ਕਿਧਰੇ ਘੁੰਮਣ? ਹੁਣ ਦਾਇ ਤਾ
ਹੋਰ ਹੈਲੋ,
ਘੁੰਮਣਾ- ਸੂਮਨ ਦ
ਹਿਲ-
ਜਾਣਾ ਕਿਧਰੇ-
ਜਾਣਾ- ਜਾਣਾ ਐ
ਅੱਛਾ- ਅੱਛਾ। ਉਹ ਵੀ ਜ਼ਰੂਰੀ ਐ ਘੁੰਮਣਾ- ਫਿਰਨਾ ਸਾਥ ਆਸਤੇ। ਹਾਂ ਅੱਛਾ- ਅੱਛਾ। ਅੱਛਾ- ਅੱਛਾ ਚਲੋ ਵਧੀਆ- ਵਧੀਆ ਘੁੰਮਣਾ ਵੀ- ਜ਼ਰੂਰੀ ਐ, ਹੋਰ ਕਿਤੇ ਯਾਰੀ ਦੋਸਤੀ ਨਾਲ ਜਾਂ ਵੈਸੇ ਹੀ ਘਰਦਿਆਂ ਨਾਲ।
ਨੀ ਯਾਰ ਦੋਸਤਾ ਨਾਲ।
ਅੱਛਾ- ਅੱਛਾ।
ਹੂੰ -ਹੂੰ।
ਚਲੋ ਠੀਕ ਐ, ਕਿਧਰੇ ਜਾਣਾ ਟ੍ਰੇਨ ਤੇ ਜਾਣਾ ਜਾਂ ਉਹਦੇ ਤੇ ਜਾਣਾ।
ਜਾਹਾਜ ਇਚ।
ਅੱਛਾ- ਅੱਛਾ।
ਹੂੰ।
ਨੋ ਓਦਾ ਬੋਤ ਇਕਟ ਹੋਂਦੀ ਐ। ਉਹਦੇ ਤੇ ਤਾਂ ਮੁਸ਼ਕਿਲ ਹੀ ਹੁੰਦਾ ਜਾਣਾ
ਨਹੀਂ- ਨਹੀਂ ਹਾਂ
ਅ ਅੱਛਾ
ਹੂੰ
ਤੇ ਉੱਥੇ ਠੰਡ ਹੋਣੀ ਆ ਨਾ
ਠੰਡ ਹੈ ਹਾਂ
ਹਾਂ ਸਰਦੀ ਤੇ ਹੋਏਗੀ ਉੱਥੇ ਫਿਰ ਗਰਮ ਕੱਪੜੇ ਵੀ ਲਿਜਾਣੇ ਪੈਣਗੇ
ਹਾਂ ਜੈਕਟ ਪਾ ਲਈ।
ਅੱਛਾ -ਅੱਛਾ
ਹੂੰ ਹੁਣ
ਅੱਛ, ਅੱਛਾ- ਅੱਛਾ ਤਿਆਰੀ ਤਉਰੀ ਹੁੰਦੀ ਪਯੀ ਆ ਠੀਕ ਆ ਠੀਕ ਆ, ਚਲੋ ਵਧੀਆ ਘੁੰਮਣਾ ਫਿਰਨਾ ਵੀ ਛੁੱਟੀਆਂ ਜ਼ਰੂਰੀ ਹੈ।
ਹੂੰ।
ਔਰ। ਔਰ ਉਹਨੂੰ। ਨਾਲ ਆਸਤੇ ਖਾਣ ਪੀਣ ਦਾ ਬਣਾ ਲਿਆ, ਸਾਰਾ ਇੰਤਜ਼ਾਮ ਕੀਤੇ ਨੇ।
ਹਾਂ ਬਣਾ ਲਿਆ, ਆਪਣਾ ਤੇ।
ਅੱਛਾ- ਅੱਛਾ ਤੇ ਓ। ਉੱਥੇ ਫੇਰ ਆਖਦੇ ਨੇ ਕੋਈ ਏਨਾ ਖ਼ਾਸ ਮਿਲ਼ਦਾ ਨੀ ਹੈ। ਗੁਰਦੁਆਰੇ ਵੀ ਦੂਰ ਦੂਰ ਨੇ
ਨਹੀਂ ਅਸੀਂ ਹੋਟਲ ਕਰਾ ਦਿਆ ਦਾ
ਹਾਂ
ਹਾਂਜੀ
ਹਾਂ ਹਾਂ ਚਲੋ ਕੋਈ ਨੀ ਤਿਆਰੀ ਕਰਦਿਆਂ ਕਰਦਿਆਂ ਫਿਰ ਉਹ ਸਮਾਨ ਸਮੂਨ ਸਾਰਾ ਕੱਠਾ ਕਰਦਿਆਂ ਦੋ ਤਿੰਨ ਦਿਨ ਇਸ ਤਰ੍ਹਾਂ ਲੱਗ ਜਾਂਦਾ
ਹਾਂਜੀ ਹਾਂਜੀ
ਹਾਂ ਠੀਕ ਹੈ ਕਿੰਨੇ ਚੱਲੇ ਨੇ ਬੰਦੇ
ਅਸੀ ਚਲੇ ਆ ਚਾਰ ਪੰਜ ਦੋਸਤ
ਅੱਛਾ ਅੱਛਾ
ਹੂੰ
ਅੱਛਾ ਤਾਂ ਹੋਰ ਕੋਈ ਨਹੀਂ ਜਾਂ ਰਿਹਾ ਕਿ ਸਿਸਟਰ ਮੰਮਾ ਕੋਈ
ਨਹੀਂ ਨਹੀਂ ਤੰਗ ਕਰਦੇ ਲੈ ਕੇ ਨਹੀਂ ਜਾਦੇ
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਚਲੋ ਇੰਜੋਏ ਕਰਨਾ ਵੀ ਜ਼ਰੂਰੀ ਹੈ
ਹੂੰ
ਇਹ ਹਾਂ ਹੋਰ ਕੰਮ ਸ਼ਮ ਕੋਈ ਹੈ ਨਈ ਉੱਧਰ ਮੌਸਮ ਦਾ ਕੀ ਹਾਲ ਹੈ
ਸਮਦਰ ਵਧੀਆ ਮੌਸਮ
ਅੱਛਾ ਸਾਡੇ ਇੱਧਰ ਤੇ ਬੜੇ ਉਹ ਹੈ ਤੂਫਾਨ ਤਫੂਨ ਦਾ ਲੱਗਦਾ ਪਿਆ ਚੱਕਰ
ਨਹੀਂ ਨਹੀਂ ਇੱਧਰ ਤਾਂ ਗਰਮੀ
ਅੱਛਾ। ਹਮ ਸਾਰੇ ਪਾਸੇ ਬਾਰਸ਼ਾ ਆਦੀਆ ਪਿਆ ਐ ਐਸੀ ਗੱਲ ਤੇ ਨੀ ਹੈ।
ਨਈ ਜੀ ਐਥੇ ਗਰਮੀ ਐ।
ਹੈਲੋ
ਹੈਲੋ
ਹਾਂ ਹਾਂ ਆਵਾਜ ਆਂਦੀ ਪੀ ਨੂੰ।
ਹਾਂਜੀ ਹਾਂਜੀ।
ਹਾਂ ਹੋਰ?
ਹੋਰ ਬਸ ਵਧੀਆ।
ਅੱਛਾ। ਕਿੰਨੇ ਵਜੇ ਸੌਦੇ ਓ ਲੇਟ ਸੌਂਦੇ ਓ?
ਹਾਂ ਅ ਤਿਨ ਵਜੇ ਸੋਨੇ ਆ ਅਮ੍ਰਿਤ ਵੇਲੇ।
ਅੱਸ਼ਾ ਅੱਸ਼ਾ ਲੋਗ ਅਮ੍ਰਿਤ ਵੇਲੇ ਉਠਦੇ ਨੇ ਤੇ ਤੁਸੀਂ ਤਿੰਨ ਵਜੇ ਸੌਂਦੇ ਓ।
ਹਾਂ।
ਅੱਛਾ ਅੱਛਾ ਠੀਕ ਐ ਠੀਕ ਐ ਅੱਛਾ।
ਤੇ ਓਥੇ ਫੇਰ ਸ੍ਰੀਨਗਰ ਕਿੱਧਰ ਗੁਰਦਆਰੇ ਰੁਕਨਾ ਯਾ ਇੱਧਰ ਈ ਕਿਧਰੇ ਰੁਕ
ਹੋਟਲ ਹੋਟਲ ਕਰਾਆ ਦਾ ਓ ਤੇ।
ਅੱਸ਼ਾ ਅੱਸ਼ਾ ਅੱਸ਼ਾ ਠੀਕ ਐ। ਏ ਵੀ ਠੀਕ ਐ ਹੋਟਲ ਹਾਂ। ਲੇਹ-ਲਦਾਖ ਕਦੀ ਗੇ ਨੇ?
ਨਈ ਹਜੇ ਨੀ ਗਏ ਅਗਲੀ ਵਾਰ ਜਾਵਾਂਗੇ।
ਅੱਸ਼ਾ ਅੱਸ਼ਾ।
ਹੂੰ।
ਹੂੰ ਚਲੋ ਠੀਕ ਏ।
ਹਾਂਜੀ।
ਹੋਰ
ਹੋਰ ਬਸ।
ਅੱਸ਼ਾ ਅੱਸ਼ਾ ਬੱਸ ਬੱਸ ਤੇ ਜਾਨਾ ਐ?
ਨੀ
ਅੱਸ਼ਾ। ਅੱਸ਼ਾ ਅੱਸ਼ਾ ਠੀਕ ਏ ਠੀਕ ਏ ਵਧੀਆ ਤਆਰੀ ਸਾਰੀ ਹੋ ਗਈ ਐ ਯਾ ਕਰ ਰਨੀ ਏ ਹਜੇ
ਹੋ ਗਿ ਜੀ ਹੋਗੀ ਜੀ।
ਅੱਸ਼ਾ ਚਲੋ ਜਾਦਾ ਵਜ਼ਨ ਨੀ ਬੜਾਨਾ। ਸਮਾਨ ਦਾ ਥੋੜਾ ਈ ਰੱਖਨਾ ਐ।
ਆ-ਹਾ।
ਹੂੰ ਠੀਕ ਏ ਠੀਕ ਏ ਹੋਰ ਰਸ ਅਸੀ ਤੇ ਅੱਜ ਓ ਬਣਾਆ ਐ ਕਿ ਨਾਮ ਏ ਓਂਦਾ। ਓ ਜਖਨੀ ਦਹੀ ਚ ਬਨਾਂਦੇ ਨੀ ਹਾਂ ਹਾਂ।
ਅੱਛਾ।
ਅਸੀ ਓ ਹਾਂ ਦਹੀ ਚ ਬਨਾਂਦੇ ਨਾ ਪੇਲੇ ਦਹੀ ਨੂੰ ਕੋਲਦੇ ਨੇ।
ਹੂੰ।
ਹਾਂ ਤੁਸੀ ਕਦੀ ਖਾਧੀ ਨਈ?
ਨਈ ਨਈ ਨੀ ਖਾਦੀ।
ਅੱਛਾ, ਤੁਆਡੇ ਬਨਦੇ ਨੀ ਓਣੇ
ਨਾ ਬਨਦੀ, ਢੀਟ ਬਨਦੀ ਏ।
ਪਤਾ ਨੀ ਓਣਾ ਓਂਦਾ ਕੀ ਏ।
ਨਈ ਪਤੈ।
ਪਤਾ ਏ, ਅੱਛਾ ਕਦੀ ਬਣਾਈ ਨੀ।
ਨਾ ਬਨਾਈ
ਹਾਂ ਤੇ ਮੈਂ ਦਾੱਸ ਦੇਨੀ ਆ ਨਾ ਬਨਾਓ ਏਨਈ ਵਦੀਆ ਟੇਸਟੀ ਬਨਦੀ ਏ।
ਹੂੰ ਸਵਾਦ ਈ ਨੀ ਲੱਦੀ
ਆਓ ਨਈ-ਨਈ ਬੜੀ ਸਵਾਦ ਓਂਦੀ ਏ ਬਨਾਣ ਦਾ ਤਰੀਕਾ ਓਣਾ ਚਾਈਦੈ।
ਨਈ ਮੈਨ ਲੱਗਦੀ ਨੀ ਸਵਾਦ ਈ ਲੱਗਦੀ ਮੈਨੂੰ।
ਮੱਖਨ ਏਚ ਬਨਾਓ ਦੇਸੀ ਘਯੋ ਏਚ ਬਨਾਓ ਬੜੀ ਵਦੀਆ ਬਨਦੀ ਏ।
ਕੋਈ ਨੀ ਬਨਾਵਾਗੇ ਕਦੀ।
ਹਾਂ, ਓਨੂੰ ਦੱਈ ਨੂੰ ਘੋਲ ਕੇ ਨਾ ਮਾੜਾ ਜੇਆ ਵੇਸਨ ਪਾ ਕੇ ਏਕ ਅੱਦਾ ਚਮਚ, ਹਾਂ ਓਦੇ ਚ ਅਲਦੀ ਨੀ ਪਾਨੀ ਸਿਰਫ ਨਮਕ ਤੇ ਓ ਪਾਨੈ ਸੌਂਫ ਪਾਨੈ।
ਠੀਕ ਏ ਠੀਕ।
ਹਾਂ, ਤੇਲ ਪਾਣੈ ਫੇਰ ਵੇਚ
ਅੱਛਾ।
ਤੇਲ ਪਾ, ਹਾਂ ਤੇਲ ਪਾ ਕੇ ਨਾ ਓਦੇ ਵੇਚ ਤੇ ਫੇਰ ਓ ਦੱਈ ਵੇਚ ਪਾ ਕੇ ਓਨੂੰ ਚੰਗੀ ਤਰ੍ਹਾਂ ਹਿਲਾਂਦੇ ਰੈਣੈ ਓਨੂੰ ਏ ਨੀ ਕਰਨਾ ਆਪ ਹਾਂ, ਆਪ ਓਨੂੰ ਚੰਗੀ ਤੜਾ ਹਿਲਾਨਾ ਏ ਫੇਰ ਓ ਜੜੇ ਸੌਂਫ ਪਾਏ ਵੇਚ, ਫੇਰ ਓਦੇ ਨਮਕ ਪਾਣੀ ਏ, ਹਾਂ ਦਈ ਪਾ ਕੇ ਰਲਾ ਕੇ ਤੇ ਫੇਰ ਜੜੇ ਓ, ਉਬਾਲੇ ਨੀ ਪੇਂ ਨੰ ਨੰਦੜੂ, ਨੰਦੜੂ ਵੱਖਰੇ ਦੋਦ ਏਚ ਉਬਾਲਨੇ ਨੇ ਹਾਂ ਪਾਣੀ ਚ ਪੈਲੇ ਉਬਾਲ ਕੇ ਫੇਰ ਥੋੜਾ ਦੋਧ ਪਾ ਦੇਣੈ ਫੇਰ ਓਨੂੰ ਓ ਕਰਨਾ ਵੇ ਵੇਚ ਪਾ ਦੇਨੈ, ਸਮਝ ਆਈ ਏ।
ਅੱਛਾ।
ਹਾਂ ਐ ਜਰੂਰ ਬਨਾ ਕੇ ਖਾਣਾ ਏ ਬੜਾ ਵਦੀਆ ਐ ਓ ਵੇ ਅੱਛਾ, ਹਾਂ। ਓਨੂੰ ਫੇਰ, ਕੁਮਾਨਦੇ ਰੈਨੈ ਵੇਚ
ਠੀਕ ਏ।
ਕੜਸ਼ੀ ਨਾਲ ਹਾਂ ਨਈ ਤੇ ਫੇਰ ਓ ਦਈ ਫਾਟ ਜੇਗੀ।
ਠੀਕ, ਕੁਮਾ ਦਾ ਗੇ।
ਹਾਂ। ਕੁਮਾਨਾ ਦਈ ਨੂੰ ਚੰਗੀ ਤਰਾ ਤੇ ਫੇਰ ਉਨੂੰ ਦੇਖਨਾ ਏ ਏਕ ਦੋ ਉਬਾਲੇ ਆ ਗਏਨ ਤੇ ਨਮਕ ਬਿਲਕੁਲ ਘਾੱਟ ਪਾਨੈ
ਅੱਛਾ।
ਹਾਂ ਨਮਕ ਬਿਲਕੁਲ, ਬਿਲਕੁਲ ਘਾੱਟ ਪਾਣਾ ਬਾਦ ਏਚ ਫੇਰ ਪੈ ਜੇਗਾ ਨਮਕ, ਫੇਰ ਨਮਕ ਤੇਜ ਓ ਜਨਦੈ ਨਾ ਸਈ ਨੀ ਲੱਗਦਾ
ਹੂੰ ਠੀਕ ਏ ਠੀਕ।
ਹਾਂ, ਹਾਂ-ਹਾਂ। ਫੇਰ ਉਨੂੰ ਬਣਾ ਤੇ ਉਨੂੰ ਫੁਲਕੇ ਬਨਾਣੇ ਤੰਦੂਰੀ। ਤਾਂ ਸਵਾਦ ਲੱਗਦੀ ਏ ਓ, ਹਾਂ ਹਾਂ ਮੈਂ ਲੱਗਦੇ ਹਾਂ
ਠੀਕ
ਹੋਰ ਚਲੋ ਕੋਈ ਨੀ ਜਦੋਂ ਮੈਂ ਬਣਾਈ ਭੇਜਾਂਗੀ
ਠੀਕ
ਜਦੋਂ ਬਣਾਈ ਮੈਂ ਜ਼ਰੂਰ ਭੇਜਾਂਗੀ ਆਹੋ ਠੀਕ ਏ ਓਕੇ ਫੇਰ ਮੈਂ ਰੱਖਣੀ ਆ ਠੀਕ ਏ। ਮੈਨ ਥੋੜਾ ਕੰਮ ਚੇਤੇ ਆ ਗਿਐ
ਠੀਕ ਏ ਠੀਕ
ਦਸ